ਚਲ ਭਾਂਡੂ ਦਾ ਫੋਨ ਰੱਖ ਲਾਂ
ਹਿਲ ਗੀ।
ਹੈਲੋ, ਹਾਂ,
ਨਹੀਂ ਤਾਂ ਏਨੇ ਮੇਰੀ ਇੱਕ ਕਾਲ ਰਿਜੈਕਟ ਕਰਵਾਤੀ
ਉਹ ਹੋ, ਰਿਜੈਕਟ ਹੋ ਗਈ ਮੇਰੀ ਵੀ
ਹੋਰ ਮੇਰੀਆਂ ਤਾਂ ਖ਼ਾਸੀਆਂ ਨਵੀਆਂ ਹੁਣ ਹਮੂ ਘਰੇ ਦੁਬਾਰਾ ਮਿਲ ਜੇ ਹਾਂ
ਮੈਨੂੰ ਤਾਂ ਮਿਲੀਆ ਨੀ
ਤੇਰੀਆਂ ਕਿੰਨੀਆਂ ਪੂਰੀਆਂ ਹੋਈਆਂ ਹੋਈਆਂ।
ਤੀਹ ਹੋ ਗਈਆਂ ਮੇਰੀਆਂ ਤਾਂ, ਪਹਿਲਾਂ ਮੈਨੂੰ ਅਗਲੀ ਪੇਮੈਂਟ ਅਗਲੀ ਪੇਮੈਂਟ ਨਹੀਂ ਆ ਰਹੀ ਸੀ, ਮੇਰੀ ਅਗਲੀ ਪੇਮੈਂਟ ਵਨ ਫਿਫਟੀ ਫੋਰ ਕੀ, ਆ ਗਈ।
ਪੰਦਰਾਂ ਸੌ ਕੀ, ਸ਼ੋਅ ਹੋਣ ਲੱਗ ਗਈ।
ਵਨ ਫਿਫਟੀ ਫੋਰ ਇੱਕ ਸੌ ਇਕਵੰਜਾ, ਬਵੰਜਾ, ਤਰਵੰਜਾ, ਚੁਰੰਜਾ।
ਚਰੰਜਾ ਮੈਨੂੰ ਇੱਕ ਸੌ ਉੱਨਿਜਾ ਕੀ ਸ਼ੋਅ ਹੋ ਰਹੀ ਹੈ, ਆਏਗੀ ਹਜੇ।
ਪਹਿਲਾਂ ਕਿੰਨੇ ਕੀਏ ਸੀ
ਪਹਿਲਾਂ ਸੱਤ ਸੌ ਵੀ।
ਇਕੱਠੀਏ ਸੱਤ ਸੌ ਕੀ ਆ ਗਈ
ਹੂ, ਵਧੀਆ ਗੱਲਾਂ ਕਰੀਆਂ ਹੋਈਆਂ, ਤੇੈ ਮੈਂ ਵਧੀਆ
ਮੈਨੂੰ ਤਿੰਨ ਸੌ ਚੌਵੀ ਕੀ ਆਈ ਸੀ।
ਅੱਛਾ ਅੱਛਾ, ਹੋਰ ਸੁਣਾ ਕੇ ਕਰ ਰਹੀ ਤੀ
ਬੱਸ ਘੁੰਮਕ ਆਈ
ਘੁੰਮਣ ਘਣ ਪ ਤ ਹੋਰ ਖੁਸ਼ਹਰ ਰੂਬੀਕੇ ਨਾਸ ਨਾ
ਹਾਂ, ਖੁਸ਼ ਆ ਇੰਨਾ ਵਧੀਆ ਘਰ ਬਣ ਰਿਹਾ, ਆ ਜਾਣਾ ਸੀ। ਮੰਮੀ ਘੁੰਮਣ ਗਈ ਹੋਈ ਆ, ਹਾਂ, ਹੈਂ।
ਹੂ
ਮੈਂ ਕਿਹਾ ਖੁਸ਼ ਆ, ਅਗਲੀ ਨੂੰ ਇੰਨਾ ਵਧੀਆ ਘਰ ਬਾਰ ਮਿਲ ਗਿਆ, ਸੱਸ ਨੀ ਕੋਈ ਔ ਦੀ। ਦੋ ਨੰਨਦਾ ਦੋਏ ਬਾਹਰ ਪਇਆ ਨਾ।
ਹਉ ਇੱਕੂ ਆ ਜਿਹੜੀ ਫੋਟੋ ਮੈਂ ਦਿਖ ਰਹੀ ਥੀ, ਉਹ ਆ ਊਰਾ ਹਨਾ?
ਤਾਈ ਕੀ ਕੁੜੀਆ
ਅੱਛਾ
ਹਉ ਪਰ ਮੁੰਡਾ ਮੰਨਾ ਉਹਨੂੰ ਸਗਿਆਂ ਵਾਂਗੂੰ ਆ, ਸਗੀ ਭੈਣ ਆ ਤਾਂ ਮੇਰੀ।
ਠੀਕ ਠੀਕ ਆ।
ਹਉ
ਹੋਰ ਦੱਸ
ਬਸ ਗੱਲ ਕਿਹੜਾ
ਔ ਹੋ
ਹਾਂ
ਕਹੀ ਜੀ ਰਿੰਗ ਕਹੀ ਜੀ ਪਾਈਏ ਇਸ ਨੂੰ
ਇਹਨੂੰ ਹੀਨਾ ਨੂੰ ਡਾਇਮੰਡ ਦਾ ਸੈੱਟ ਪਾਇਆ।
ਅੱਛਾ ਸੈੱਟ ਪਾਇਆ ਪੂਰਾ।
ਹੂ ਦੋ ਤੋਲੇ ਕਾ ਸੈਟ ਐ, ਡਾਇਮੰਡ ਕਾ। ਹਾਂ, ਡਾਇਮੰਡ ਕਾ ਸੈਟ ਰ ਝਾਂਜਰਾਂ ਚੁਟਕੀਆਂ,
ਵਧੀਆ ਫਿਰ ਤਾਂ
ਹੋਰ ਸੁਣਾ
ਹਉ ਔਰ ਪੰਦਰਾਂ ਵੀਹ ਹਜ਼ਾਰ ਕੀ ਸਾੜੀ।
ਹਉ
ਤੇ ਪੰਜ ਛੇ ਹਜ਼ਾਰ ਕਾ ਸੂਟ ਹੀਨਾ ਕਾ, ਪੰਜ ਛੇ ਹਜ਼ਾਰ ਕਾ ਸੂਟ ਇਸਕੀ ਭਰਜਾਈ ਕਾ।
ਅੱਛਾ ਫਿਰ ਸਕੀਮ ਇਹੀ ਹਨਾਂ ਛੇਤੀ ਵਿਆਹ ਕਰ ਦੇਗੇ ਹਨਾ।
ਹਉ
ਕਦਕਾ
ਇਸਕਾ
ਜਨਵਰੀ, ਫਰਵਰੀ, ਮਾ ਨਵੰਬਰ ਜਨਵਰੀ ਫਰਰੀ ਮਾ
ਹਉ
ਬਸ ਮੈ ਮਨਦੀਪ ਨਾਲੇ ਆਏਗਾ ਤੁਹਾਨੂੰ ਵਿਆਹ
ਹਉ
ਵਧੀਆ
ਤੇਰਾ ਵੀ ਰਿਸ਼ਤਾ ਤਾਂ ਹੋਜਾਣਾ ਕਾਹਦੀਆ।
ਦੇਖੋ ਕਿ ਬਣਿਆ, ਗਈ ਹੋਈ ਤਾਂ ਉਹ ਰਜਨੀਕਾਂਤ ਨਾਲ
ਹਾਂ
ਪਰਕੇਰਤ ਖਾਸੀਆਂ ਜਾਣੀ ਹੋਵਾ, ਫੇਰ ਹੁੰਦੀ ਨੀ ਗੱਲ
ਨਾ ਨਾ ਦੋਨੇ ਆ।
ਅੱਛਾ ਐਕਸਕੁਇਜ਼ ਮੀ ਮੈਂਮ। ਉਹ ਮਾਗਿੰਗ ਹਿਸ, ਮੈਂ ਵੀ ਹਾਂ
ਹੋਰ ਸੁਣਾ
ਹਉ
ਹੋਰ ਆਨਸ਼ਾ ਕੀ ਹਾਲ ਆ?
ਹਾਂ ਮਾਰਤੀ ਏ ਤੇ ਬੁਖਾਰ ਨੇ ਜਮੀ ਚੰਬਦੀ।
ਕਣ
ਨਜ਼ਰ ਨੁਜਰ ਵੀ ਲਗਾ ਤਨ ਵੀ ਆਈ ਹੋਈ ਆ
ਅੱਛਾ
ਹਮ ਇਹ ਬੁਖਾਰ ਹੀਨ ਚੜ੍ਹ ਜਿਹਾ ਉਤ ਜਿਹਾ ਚੜ੍ਹ ਜਹਾ ਉਤਰ ਜਿਹਾ
ਓਕੇਓ
ਕੁੱਛ ਕਿ ਮਾਂ ਬਿਮਾਰ ਹੋ ਰਹੀਆਂ ਨੇ ਇਹਨੂੰ ਤਾਂ ਹੋ ਰਿਹਾ
ਕਿਆ
ਇਸਕ ਮਾਂ ਹਰਿਦੁਆਰ ਗਈ ਸੀ ਉੱਥੇ ਉਹਨੂੰ ਗਰਮੀ ਲੱਗੀ ਇਸ ਘ ਗੁਰੂਕੋਸ ਵਗੈਰਾ ਚੜ੍ਹੇ ਫਿਰ ਜੋ ਉਸਦਾ ਦੁੱਧ ਪੀਵਾ ਜਿਸ ਤਰਾ
ਹੂੰ-ਹੂੰ,
ਫੇਰ ਦੁੱਧਵਾਂ ਉਹਨੂੰ ਵੀ ਇਨਫੈਕਸ਼ਨ ਹੋ ਰਹੀ ਤੀ ਨੂੰ ਵੀ ਇਨਫੈਕਸ਼ਨ ਹੋ ਰਹੀ।
ਅੱਛਾ ਅੱਛਾ
ਹਮ ਹਉ
ਹੁਣ ਆਪਾਂ ਨੂੰ ਅੱਜ ਹੀ ਪਤਾ ਲੱਗੇਗਾ, ਕੱਲ ਵੀ ਪਤਾ ਹੀ ਆਉਣਾਗੇ ਉਸਦਾ।
ਅੱਜ
ਨਦੀਗਾ
ਹਉ
ਹੁਣ ਲੱਗ ਜਏਗਾ ਕੁ ਗੱਲਾਂ ਤੇ ਹੀ।
ਹੂੰ, ਐ ਕਹਿ ਰਿਹਾ ਫੇਰ ਐਤਵਾਰ ਕੀ,
ਹੂੰ,
ਹੂੰ,
ਦੇਖੋ ਜੀ, ਪਹਿਲਾਂ ਤਾਂ ਰਜਨੀ ਕੀ ਗੱਲ
ਹੂੰ, ਉਹ ਤਾਂ ਹੈ ਹੀ ਆ। ਅ ਬੂਗਾ
ਤੇ ਮੈਂ ਕਿਹਾ ਇਹੀ ਨੀਰੂ ਵਰਗੀ ਹੋ ਗਈ। ਬੁਖਾਰ ਜਿਸ ਤਰ੍ਹਾਂ ਨੀਰੂ ਨੂੰ ਵੀ ਰਹਾ ਨਾ, ਉਸ ਤਰ੍ਹਾਂ ਇਸ ਨੂੰ ਰਹਾ। ਹੂੰ-ਹੂੰ, ਹੈਲੋ,
ਹੂੰ, ਅੱਛਾ, ਬੁਆ ਆਈ ਹੋਈ ਹੈ ਭੋਲੀ,
ਹੂੰ,
ਓਕੇ ਓਕੇ,
ਇਹ ਮੈਂ ਇੰਨੀ ਕੇਅਰ ਕਰ ਰਹੀ ਹਾਂ, ਇਹ ਮੈਂ ਅੰਦਰ ਵੀ ਰਹਾ, ਮੇਰਾ ਰੰਗ ਫਿਰ ਵੀ ਕਾਲਾ ਹੀ ਰਿਹਾ ਹੋ।
ਬਾਹਰ ਫਿਰਾ ਤਾਂ ਹੈਗੀ ਹੁੰਦਾ ਇੰਨਾ
ਸ਼ਾਮ ਨੂੰ ਨਿਕਲਵਗੇ ਮੈਂ,
ਮੈਂ ਤਾਂ ਆ ਪੈਂਨੇ ਅੰਬ ਖਾ ਗਈ, ਮੇਰੇ ਪਿੰਪਲਾਂ ਹੋ ਗਈਆਂ।
ਪ ਸਿੰਪਲ ਤਾਂ ਉਹ ਮੇਰਾ ਤਾਂ ਮਤਲਬ, ਨਾ ਕਲਰ ਮੈਂ ਕਦੇ-ਕਦੇ ਤਾਂ ਐ ਨਾ ਸਾਫ਼ ਲਗਾ। ਕਦੇ-ਕਦੇ ਬਲੈਕ ਲੱਗਣ ਲੱਗ ਜੇ ਆ।
ਹੂੰ, ਗਰਮੀਆਂ ਯਾਰ ਗਰਮੀ ਇਸ ਤਰੀ ਹੋਆ।
ਕੀ ਪਤਾ ਮੂੰਹ ਧੋਲਾ ਨਾ ਘੰਟਾ ਦੋ ਘੰਟਾ ਤਾਂ ਇਹਨਾ ਸਾਫ਼ ਰਹੇਗਾ ਰੰਗ, ਫੇਰ ਜਿਸ ਤਰ੍ਹਾਂ ਗਰਮੀ ਆ ਵ ਇੰਨਾ ਕੁਛ ਮੈਨੂੰ ਗਰਮੀ ਵੀ ਜਿਆਦਾ ਆ ਵਾ, ਫੇਰ ਬਲੈਕ ਲੱਗਣ ਲੱਗ ਜਾ ਅੰਦਰ ਕਿੱਥਾ ਬੈਠਾ ਟਿਕ ਕਾ ਹੂੰ, ਦੇਖੋ ਕਿ ਬਣੇਗਾ, ਮੈਂ ਕਹਿ ਰਹੀ ਹਾਂ ਕੋਲੇਜ ਵਾ ਥੋੜਾ ਸ਼ਰਟ ਮੰਗਵਾਈ, ਆ ਮੈਨੇ ਅੱਜ ਆਈ ਆ ਸਾਈਜ਼ ਛੋਟਾ ਆ ਗਿਆ ਫੇਰ ਤੋਂ
ਸਾਈਜ਼ ਛੋਟਾ ਆ ਗਿਆ।
ਹੂੰ, ਰਿਟਰਨ ਐਕਸਚੇਂਜ ਮੈ ਪਾਈ ਨਾ ਐਕਸਚੇਂਜ ਪਾਤੀ।
ਅੱਛਾ-ਅੱਛਾ, ਮਾਰਾ ਨੀ ਆਦਾ ਮਿਲਦਾ ਕੁੱਛ
ਕਿਉਂ? ਡਿਲੀਵਰੀ ਨੀ ਨਾ ਹੋਣੀ ਹੋਵੇਗੀ ਤਾਂ ਗੇਟ ਕੇ ਆ ਗਾਵ ਆ ਮਾਰਾ ਤਾਂ।
ਹੂੰ,
ਹੂੰ ਡੋਰ ਟੂ ਡੋਰ ਤਾਂ ਮੈਂ ਵੀ ਹੁਣ ਇੱਕ ਪਾਰਸਲ ਮੇਰਾ ਪਹਿਲਾਂ ਆ, ਤੇ ਇੱਕ ਆਜ ਆ ਇੱਕ ਫਿਰ ਅੱਠ ਤਰੀਕ ਨੂੰ ਆਏਗਾ, ਐਕਸਚੇਂਜ ਆ
ਹਾਂ ਇੰਨੇ ਕਿੰਨੇ ਕੁ ਪੈੇ ਕਮਾ ਲੈ ਤੇਨੇ।
ਹੂੰ, ਯਾਰ ਪਹਿਲਾਂ ਮੈਨੇ ਬੈਗ ਮੰਗਵਾਇਆ, ਤਾਂ ਉਹ ਮੰਮੀ ਨੇ ਦਵਾਇਆ।
ਹੂੰ,
ਉਹ ਬੈਗ ਤਾਂ ਪਤਾ ਨੀ ਢਾਈ ਸੌ, ਤਿੰਨ ਤਿੰਨ ਸੌ ਕ ਥਾ ਉਹ।
ਹੂ ਹੂ
ਤੇ ਈਵ ਜਿਹੜੇ ਜੋ ਸ਼ਰਟ ਤਾ ਜੋ ਮੰਨੇ ਲਈ ਆ ਆਪਣੇ ਪੈਸਿਆਂ ਮੇਰੀ ਥੋੜ੍ਹੀ ਹੋਏਗੀ, ਮੈਂ ਤਾਂ ਨਹੀਂ ਹੈ।
ਫੇਰ ਨੀ ਹੁੰਦੀ।
ਮੇਰੀ ਕਿਹੜਾ ਬੋਟ ਆ।
ਅੱਛਾ,
ਹੂੰ,
ਹੋਰ ਉਹੀ ਹੈ ਨਾ ਫਿਰ ਅਪਲਾਏ ਕਰੇਗੀ, ਪਤਾ ਨੀ ਮਹੀਨੇ ਤੱਕ ਕਹਿ ਰਹੇ ਬਣਕੇ ਆਏਗੀ ਵੈਸੇ ਤ ਅਕਤੂਬਰ ਤੱਕ ਪੈ ਰਹੇ ਹਾ।
ਹੂ ਹੂ
ਦੇਖੋ ਵੈਸੇ ਮੇਰੀ ਮਾਂ ਨੇ ਕਿਹਾ ਕਿਹਾ ਜਿਹੜੇ ਮੇਰੇ ਪਹਿਲੇ ਹਜ਼ਾਰ ਰੁਪਏ ਆ ਹੈਂਗੇ ਨਾ ਉਹ ਮੈਂ ਤਨੀਸ਼ਾ ਨੂੰ ਦਵਾਂਗੀ।
ਅੱਛਾ।
ਹੂ
ਹੋਰ ਸੁਣਾ?
ਬਸ ਯਾਰ। ਮੈਨੇ ਉਸਕੇ ਨਾਲ ਕੋਈ ਗੱਲ ਨੀ ਕਰੀ ਹੈਗੀ ਉਸ ਦਿਨ ਤੇ ਬਾਅਦ ਤੂੰ ਕਹਿ ਰਹੀ ਸੀ ਨਾ ਵੀ ਆਪਣਾ ਤੂੰ ਈਗੋ ਰੱਖ, ਫਿਰ ਮੈਨੇ ਕੋਈ ਗੱਲ ਨੀ ਕਰੀ। ਨਾ ਸਾਹਮਣੇ ਤੇ ਵੀ ਨਹੀਂ ਆਇਆ ਕੋਈ, ਕੁਛ ਮੈਸੇਜ ਨਹੀਂ ਕੋਈ ਫੋਣ ਨਹੀਂ।
ਉਸਕਾ ਮਤਲਬ ਜ਼ਰੂਰਤ ਨਹੀਂ।
ਹੂ
ਸਮਝ ਲੱਗ ਜਾ ਨਾ, ਹੂ ਕੋਈ ਇੱਕ ਐਫਟ ਦਾ ਆਵਾ ਆ।
ਮਹੀਨਾ ਹੋ ਗਿਆ ਐਫੋਰਡ ਤਾਂ ਉਹਨੇ ਪਹਿਲਾਂ ਨ ਕਰ ਦਿੱਤਾ, ਬਸ ਚਾਰ ਪੰਜ ਵਾਰ ਜਿੰਨੀ ਵਾਰ ਵੀ ਗੱਲ ਹੋਈ ਆ ਮੈਂ ਕੋਈ ਨਾ ਕੋਈ ਬਹਾਨਾ ਲਾ ਕੇ ਗੱਲ ਕਰਗਾ ਨਾ, ਦੀ।
ਔ ਨ ਤਾਂ ਕੋਈ ਐਫਟ
ਜਿਹੜਾ ਕੋਈ ਕਮੀਆਂ ਫਰ ਉਈਆਂ ਤੋਂ ਉਹ ਵੀ ਪਾਗਲ ਹੋ ਰਹੀਆਂ।
ਆਹੋ।
ਹੂ
ਚਲ, ਜੈਸੀ ਜਿਸ ਕੀ ਸੋਚ।
ਹੂ, ਉਹ ਤਾਂ ਹੈ ਹੀ ਐ, ਸੋਚ ਸੋਚ ਚ ਪਈ ਆ।
ਹਮ
ਹੂੰ ਬਸ ਵਿਹਲੀ ਆ। ਦਹੀਂ ਲ ਰਿਹਾ ਮੂੰਹ ਬਸ ਕਿਤਾਬ ਆਹੀ ਤੇ ਹਾਲ ਹੋ ਤੇਰੇ ਵਾਲਾ ਕਾਲੀ ਹੋ ਰਹੀ ਹੈ ਬਾਹਰ ਫਿਰ ਫਿਰ ਕਾ।
ਹੂ, ਮੇਰੀ ਬਾਹਾਂ ਤਾਂ ਹੋ ਰਹੀਆਂ ਸਾਫ਼
ਹੂ
ਫੇਸ ਵੀ ਸਾਫ਼ ਆਇਆਰ ਬਸ ਮੈਨੂੰ ਇਹ ਨਾ, ਮੇਰੇ ਫੇਸ ਪਰ ਤਿਲ ਐ, ਜਿਸ ਤਰ੍ਹਾਂ ਅਰ ਦਾਗ ਜ ਆ ਤਾਂ ਕਰਕਾ ਮੈਨੂੰ ਗੰਦਾ ਲੱਗੀ ਜਾਹਾ ਮੇਰਾ ਫੇਸ
ਉਦੋਂ ਇਈਂ ਹੋ ਜਿਹਾ ਯਾਰ
ਹਮ ਅੱਜ ਮੈਂ ਮੇਰੇ ਡੈਡੀ ਕੀ ਟੀ ਸ਼ਰਟ ਪਾ ਰੱਖੀ ਥੀ।
ਅਕਾ
ਗਰਮੀ ਬਹੁਤ ਲੱਗ ਰਹੀ ਤੀ ਮੈਨੂੰ-'
ਅੱਛਾ।
ਹਾਂਰ ਇੰਨੀ ਖੁੱਲੀ ਖੁੱਲੀ ਪਾਈ ਕ ਵੀ ਨਹੀਂ ਪਤਾ ਲੱਗ ਰਿਹਾ ਤਾਂ, ਉਸ ਮੈਂ ਤਾਂ ਉਹ ਵੀ ਪਾਵਾਂਗੀ।
ਠੀਕ, ਇਹ ਗਰਮੀ ਹੋਏ ਇਨੀ ਗ ਲੋੜ ਟੀ ਸ਼ਰਟਾ ਵੀ ਇੰਨੀ ਗਰਮੀ ਲਗਾਵਾ ਨਵੀਂ ਲੋ ਟੀ ਸ਼ਰਟ ਤਾਂ ਪੈਂਦੀ ਹੋਈ ਨੀ। ਮਤਲਬ ਜਿਹੜੇ ਗਲ ਨਾਲ ਦੀਆਂ ਲੱਗੀਆਂ ਹੋਆਂ ਸ਼ਟ ਟਾਂ ਹੋਵਾਂ ਉਹ ਜੰਮੀ ਨੀ ਪੈਂਦੀਆਂ, ਚੁਭੀ ਜਾਂ ਵਾਂ, ਏ ਸੀ ਜੀ ਵੀ ਗਰਮੀ ਆ।
ਤ ਅੱਜ ਦੁਪਹਿਰਾ ਲਾਈਟ ਭੱਜ ਗਈ ਸਾਰਾ ਦੁਪਹਿਰਾ ਨਾ ਪੱਖੇ ਚੱਲ ਰਹੇ ਤੇ ਇਨਵੇਰਟਰ ਵੀ ਖ਼ਰਾਬ ਹੋ ਰਿਹਾ।
ਹਾਏ ਹਾਏ ਬਹੁਤ ਔਖਾ ਹੋ ਗਿਆ ਹੁਣ।
ਬਹੁਤ ਜ਼ਿਆਦਾ।
ਪੱਖੇ ਬਿਨਾਂ ਤਾਂ ਹੁਣ ਬੈਠਾ ਨਹੀ ਜਾਂਦਾ, ਜੂਨ ਆ ਜੁਲਾਈ ਆ, ਬਸ ਫਿਰ ਅਗਸਤ ਚ ਠੀਕ ਹੋ ਜਾਏਗਾ।
ਮੀਂਹ ਪੈਣ ਲੱਗ ਜਾਗੇ, ਤੀਹ ਜੁਲਾਈ ਤੇ ਸਾਵਨ ਚੜ ਜੇਗਾ।
ਹੂ
ਫ਼ੇਰ ਤੀਹ ਜੁਲਾਈ ਤੇ ਲਾ ਲੇ ਤੂੰ ਅਗਸਤ ਤੱਕ ਰਹੇਗਾ ਇਹ ਲੈ ਜੋ ਦੋਏ ਪਏ ਕੀਤੇ ਮਾ ਨੀ ਖਮਿਸ਼ਾ ਅਦੇਕ ਸਮੀ ਮਾਸੀ ਸਿੰਮੀ ਮਾਸੀ ਕਾ ਫੋਨ ਆ ਰਿਹਾ। ਸੀਮੂ ਮਸੀ ਕਿਉ
ਜ ਕਿੱਥਾ ਫਿਰ ਰਿਹੇਹਾ।
ਜੋ ਮਾਰੇ ਘਰ ਆਏ ਆ ਅੱਜ ਲੈ ਆਈਓ ਦੇ ਖਾਂਦੇ ਘਟਣੇ ਜਿੜੇ ਉਹ ਘਟਣੇ
ਦਲਾ ਕੇ ਕਹਿ ਰਹੀ ਆ।
ਘੋਟਣਾ ਹੀ ਆ ਇਹ
ਚੱਲ ਹੋ ਗਏ ਦਸ ਮਿੰਟ ਮੈਂ ਤੈਨੂੰ ਦਸ ਮਿੰਟ ਤੱਕ ਕਰਾਦੀ ਇਹਨਾਂ ਨੂੰ ਅਟੈਂਡ ਕਰ ਲਾ।
ਚਲ ਠੀਕ ਆ।
ਹਾਂ ਇੱਕ ਕਾਲ ਹੈਗੀ ਉਹ ਵੀ ਕਰਾ ਦੀ ਮੇਰੀ ਬਸ
ਓਕੇ ਹ ਹ।